ਹੈਲੋ ਹੈਲੋ ਹੈਲੋ ਹੈ ਹੈਲੋ ਹਾਂਜੀ ਆਵਾਜ਼ ਆ ਰਹੀ ਮੇਰੀ
ਹਾਂਜੀ ਆ ਰਹੀ ਆ ਰਹੀ ਹੈ
ਹਾਂਜੀ ਹਾਂਜੀ ਹੁਣ ਆ ਗਏ ਹੋ ਸਤਿ ਸ੍ਰੀ ਅਕਾਲ ਜੀ ਹੋਰ
ਬਸ ਵਧੀਆ ਵਧੀਆ ਤੁਸੀਂ ਸੁਣਾਓ ਤੁਹਾਡੇ ਘਰ ਸਾਰੇ ਠੀਕ
ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਸਭ ਵਧੀਆ ਜੀ ਸਭ ਵਧੀਆ ਹੋਰ ਸੁਣਾਓ ਜੀ ਲੰਚ ਦਾ ਟਾਈਮ ਹੋ ਰਿਹਾ ਤੁਸੀਂ ਕੀ ਬਣਾਇਆ ਜੇ ਘਰੇ
ਤੇ ਰੋਟੀ ਬਣਾਈ ਹੈ
ਅੱਛਾ ਅੱਛਾ ਬਹੁਤ ਵਧੀਆ ਜੀ ਬਹੁਤ ਵਧੀਆ ਹਮ ਹੋਰ ਦੱਸੋ ਜੀ
ਹੈਲੋ
ਹਾਂਜੀ ਹਾਂਜੀ
ਤੁਸੀਂ ਕੀਠਾ ਲਿਆ ਜੀ
ਕੀ ਕਹਿ ਰਹੇ ਹੋ
ਲੰਚ ਚ ਕਰ ਲਿਆ ਅਜ
ਅੱਛਾੱਛਾ ਲੰਚ ਨਹੀਂ ਅਚਲੀ ਮੇਰੀ ਵੋਟੀ ਨੇ ਨਾ ਕੜੀ ਚਾਵਲ ਬਣਾਏ ਸੀ ਤੇ ਫੇਰ ਤੇ ਬਸ ਜਾ ਰਿਹਾ ਹੁਣ ਮੈਂ ਆਪਣੇ ਘਰੇ ਉਹ ਦੱਸ ਤੋ ਜੀ ਤੁਹਾਡੇ ਘਰ ਪਰਿਵਾਰ ਸਭ ਵਧੀਆ ਬੱਚੇ ਆ ਗਏ ਨੇ ਸਕੂਲੋਂ
ਹਾਂਜੀ ਹਾਂਜੀ ਸਾਰੇ ਵਧਆ ਤੁਸੀ ਸੁਣਾੋ
ਹਾਂਜੀ ਹਾਂਜੀ ਬਹੁਤ ਵਧਆੀ ਬਹੁਤ ਵਧੀਆ ਜ ਮੈਨੂੰ ਇਵੇਂ ਲੱਗ ਰਿਹਾ ਜਿਵੇਂ ਨਾ ਤੁਸੀਂ ਨਾ ਆਪਣੇ ਫੋਨ ਤੋਂ ਥੋੜਾ ਸ ਦੂਰ ਹੋ ਮਤਲਬ ਕਿ ਦੂਰ ਬੈਠੇ ਦੇ ਹੋ
ਨਹੀਂ ਨਹੀਂ ਦੂਰ ਨੀ ਆ ਮੇਰੀ ਨਾ ਆਵਾਜ਼ ਬੈਠੀ ਵੀਈ ਹੈ ਤਾਂ ਕਰਕੇ ਲੱਗ ਰਿਹਾ ਕਿ ਦੂਰ ਹੈਗੀ ਆ
ਓਕੇ ਓਕੇ ਕੋਈ ਨੀ ਕੋਈ ਨੀ ਅੱਛਾ ਤੇ ਫੇਿਰ ਉਹ ਮੈਂ ਕੀ ਕਹਿੰਦਾ ਵੈਸ ਤੇ ਮੈਂ ਗੱਲ ਪੁੱਛਣੀ ਸੀ ਤੁਹਾਡੇ ਤੋਂ
ਹਾਂਜੀ ਹਾਂਜੀ
ਤੇ ਮੈਂ ਪੁੱਛਣਾ ਸੀ ਜਿਵੇਂ ਹੁਣ ਅੱਜ ਕੱਲ੍ਹ ਜਿਵੇਂ ਪੋਲਿਊਸ਼ਨ ਵਗੈਰਾ ਤੁਸੀਂ ਦੇਖਦੇ ਹੋਗੇ ਮਤਲਬ ਕਿ ਮਤਲਬ ਕਿ ਪੋਲਿਊਸ਼ਨ ਵਗੈਰਾ ਪ੍ਰਦੂਸ਼ਣ ਬੜਾ ਹੈਗਾ ਤੇ ਫੇਿਰ ਮੇਰੇ ਹਿਸਾਬ ਨਾਲ ਹੁਣ ਅ ਅਗਰ ਅਸੀਂ ਕਿੱਥੇ ਜਾਣਾ ਹੋਏ ਮਤਲਬ ਕਿ ਟਰੈਵਲ ਕਰਨਾ ਹੋਏ ਅੰਡਰ ਫਾਈਵ ਹੰਡਰਡ ਕਿਲੋਮੀਟਰ ਠੀਕ ਹੈ ਜੀ ਜਿਵੇਂ ਤਿੰਨ ਸੌ ਚਾਰ ਸੌ ਕਿਲੋਮੀਟਰ ਕਿੱਥੇ ਜਾਣਾ ਹੋਏ ਤੇ ਫੇਿਰ ਤੁਹਾਨੂੰ ਪਤਾ ਕਿ ਮੈਕਸੀਮਮ ਲੋਕ ਆਪਣਾ ਪ੍ਰਾਈਵੇਟ ਵਹੀਕਲ ਕਰਦੇ ਨੇ ਠੀਕ ਹੈ ਜੀ ਕਾਰ ਕਰਦੇ ਨੇ ਠੀਕ ਹੈ ਜੀ ਲੋਕ ਟ੍ਰਰੇਨਾਂ ਤੋਂ ਸਫ਼ਰ ਬਹੁਤ ਘੱਟ ਕਰਦੇ ਨੇ ਅਗਰ ਮੈਂ ਪ੍ਰੈਫਰ ਕਰਾਂ ਤਾਂ ਦੇਖੋ ਠੀਕ ਹੈ ਆਪਣਾ ਪ੍ਰਾਈਵੇਟ ਵੀ ਹੋਣਾ ਚਾਹੀਦਾ ਹੈ ਪਰ ਅਗਰ ਥੋੜਾ ਪੋਲਿਊਸ਼ਨ ਕੱਟ ਕਰਨਾ ਹੈ ਤੇ ਟ੍ਰਰੇਨ ਤੋਂ ਜਾਣਾ ਜ਼ਿਆਦਾ ਠੀਕ ਹੈਗਾ ਪਰ ਲੋਕ ਫਿਰ ਵੀ ਟ੍ਰੇਨ ਤੋਂ ਨਹੀਂ ਜਾਂਦੇ ਕਿਉਂ ਨਹੀਂ ਜਾਂਦੇ, ਕਿਉਂਕਿ ਟ੍ਰੇਨ ਦੀ ਸਿਚੁਏਸ਼ਨ ਠੀਕ ਨਹੀਂ ਹੁਨਦੀ ਤਾਂ ਟ੍ਰੇਨ ਦੇ ਟੋਇਲੇਟ ਖਰਾਬ ਹੈਗੇ ਨੇ ਠੀਕ ਜੇ ਭੀੜ ਭੜਕਾ ਇਤਨਾ ਜ਼ਿਆਦਾ ਗੰਦਾ ਠੀਕ ਹੈ ਜੀ, ਇਸ ਕਰਕੇ ਨਾ ਮਤਲਬ ਕਿ ਲੋਕ ਪ੍ਰਾਈਵੇਟ ਮਤਲਬ ਕਿ ਆਪਣਾ ਕਰਦੇ ਨੇ ਤੇ ਫਿਰ ਤੁਸੀਂ ਮੈਨੂੰ ਆਪਣਾ ਦੱਸੋਗਾ ਤੁਸੀਂ ਕਿੱਥੇ ਜਾਣਾ ਹੋਏ ਠੀਕ ਹੈ ਜੀ ਪੰਜ ਸੌ ਕਿਲੋਮੀਟਰ ਜਿੱਥੇ ਮਰਜੀ ਤੇ ਤੁਸੀਂ ਆਪਣਾ ਕਰਦੇ ਹੋ ਯਾ ਟ੍ਰੇਨ ਤੇ ਸਫ਼ਰ ਕਰਦੇ ਹੋ
ਤੇ ਹੈ ਹੀ ਦੇਖੋ ਇੱਥੇ ਲੋਕੀ ਦੇਖੋ ਤੁਸੀਂ ਅੱਜ ਕਲ ਦੇਖ ਲਓ ਪੋਲਿਊਸ਼ਨ ਕਿੰਨਾ ਹੈ ਜਿਵੇਂ ਕਿ ਇੱਕ ਇੱਕ ਘਰ ਦੇ ਵਿੱਚ ਪੰਜ ਬੰਦੇ ਹੈਗੇ ਠੀਕ ਹੈ ਨਾ ਪੰਜੋ ਇੱਕ ਇਕ ਆਫ਼ਿਸ ਚ ਕੰਮ ਕਰ ਰਹੇ ਨੇ ਪਰ ਉਹ ਵੱਖਰੀਆਂ ਵੱਖਰੀਆਂ ਗੱਡੀਆਂ ਲੈ ਕੇ ਜਾਦੇ ਮਤਲਬ ਕਿੰਨਾ ਪੋਲਿਊਸ਼ਨ ਹੋ ਰਿਹਾ ਹੈ
ਓਕੇ ਜੀ
ਹਾਂਜੀ
ਜੀ ਜੀ
ਹਾਂਜੀ ਹੋਰ ਸੁਣਾਓ
ਅੱਛਾ ਤੇ ਮੈਂ ਉਹ ਕਹਿੰਦਾ ਪਿਆ ਸੀ ਕਿ ਕਿ ਅੱਜ ਕੱਲ ਮਤਲਬ ਕਿ ਪਲਾਂਟਸ ਲਗਾਣੇ ਵੀ ਮਤਲਬ ਕੀ ਜਰੂਰੀ ਹੈਗੇ ਨੇ ਸਰਕਾਰ ਕਹਿੰਦੀ ਹੈ ਕਿ ਪਲਾਂਟ ਵਗੈਰਾ ਲਗਾਓ ਚਲੋ ਠੀਕ ਹੈ, ਇੱਕ ਸਾਈਡ ਤੇ ਅਸੀਂ ਪਲਾਂਟਸ ਵਗੈਰਾ ਲਗਾ ਵੀ ਲਵਾਂਗੇ ਚਲੋ ਠੀਕ ਹੈ ਲਗਾ ਲਿੱਤੇ ਹੈ, ਦੂਸਰੀ ਤਰਫ ਤੁਸੀਂ ਲੋਕ ਜੋ ਸਾਡੀ ਗਵਰਮੈਂਟ ਹੈਗੀ ਇਤਨੇ ਵੱਡੇ ਵੱਡੇ ਮਤਲਬ ਕਿ ਟਰੈਕਟਰ ਨਾਲ ਇੱਕ ਹੀ ਜੰਗਲ ਇੱਕੋਦਮ ਸਾਫ਼ ਕਰ ਦਿੰਦੇ ਨੇ ਠੀਕ ਹੈ ਜੀ ਆਪਣਾ ਫਾਇਦਾ ਜੋ ਵੀ ਹੈ ਵੱਡੇ ਵੱਡੇ ਬਿਲਡਿੰਗਾਂ ਖੜੀ ਕਰਨ ਲਈ ਐ, ਤਾਂ ਫਿਰ ਅਗ ਸਾਡੇ ਵਰਗੇ ਬੰਦੇ ਛੋਟੇ ਛੋਟੇ ਪਲਾਂਟਸ ਲਗਾ ਰਹੇ ਨੇ, ਦੂਸਰੀ ਤਰਫ ਤੁਸੀਂ ਇਤਨੀ ਹਾਈ ਲੈਵਲ ਤੇ ਜੰਗਲ ਕੱਟ ਰਹੇ ਹੋ ਤੇ ਫਿਰ ਸਾਡਾ ਪਲਾਂਟਸ ਲਗਾਵਉਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਤਾਂ ਇਸ ਬਾਰੇ ਤੁਸੀਂ ਕੀ ਕਹਿੰਦੇ ਹੋ ਬਸ ਬੋਲਦੇ ਰਹੋ ਬਸ
ਤੁਸੀਹੀ ਗੱਲ ਸਹੀ ਕਹਿ ਰਹੇ ਹੋ ਦੇਖੋ ਨਾ ਜਿਵੇਂ ਕਿ ਚੱਲ ਪਲਾਂਟਸ ਲਗਾਣ ਦਾ ਫਾਇਦਾ ਨੀ ਹੈ ਲੋਕੀ ਦੇਖੋ ਪਿੰਡਾਂ ਕਿੰਨੇ ਕਿੰਨੇ ਪਲਾਂਟਸ ਹੁੰਦੇ ਹੈਨਾ ਕਿੰਨੀ ਤਾਜ਼ੀ ਹਵਾ ਮਿਲ ਜਾਂਦੀ ਹੈ ਪਿੰਡਾਂ ਵਾਲਿਆਂ ਨੂੰ ਕਿੰਨੇ ਮਤਲਬ ਉੱਥੇ ਲੋਕ ਇਨਾ ਟੈਫਿਕ ਵੀ ਨੀ ਹੁੰਦਾ ਪੋਲਿਊਸ਼ਨ ਕਿੰਨਾ ਘੱਟ ਹੁੰਦਾ ਉੱਥੇ
ਜੀ
ਹਾਂਜੀ ਤੇ ਹੋਰ ਇਹ ਵੀ ਹੈ ਨਾ ਜਿਵੇਂ ਕਿ ਦੇਖੋ ਉਹ ਉਹਨਾਂ ਨੂੰ ਫਲ ਫਰੂਟ ਤਾਜ਼ਾ ਮਿਲਦਾ ਆ ਸਬਜ਼ੀਆਂ ਤਾਜ਼ੀਆਂ ਮਿਲਦੀਆਂ ਆ ਸਾਡੇ ਤਾਂ ਕਿੱਥੇ ਫਲ ਫੂਟ ਤਾਜ਼ਾ ਮਿਲਦਾ ਸ਼ਹਿਰਾਂ ਵਿੱਚ, ਸਭ ਟੀਕੇ ਵਾਲਾ ਹੁੰਦਾ ਆ ਤਾ ਨਹੀਂ ਹੈ ਸਕੂਨ ਜਿਯਾ ਮਿਲ ਜਾਂਦਾ, ਸ਼ਾਇਦ ਪਿੰਡਾਂ ਵਿੱਚ ਜਾ ਕੇ ਜੇੜਾ ਘਾਰ ਈ ਹੈਗਾ
ਹਾਂਜੀ
ਬਸ ਮੈਂ ਤੇ ਇਹੀ ਕਹਿੰਦੀ ਹਾਂ ਕਿ ਸ਼ਹਿਰਾਂ ਵਿੱਚ ਆਪਣਾ ਮਕਾਨ ਹੋਏ ਨਾ ਹੋਏ ਪਰ ਪਿੰਡਾਂ ਵਿੱਚ ਇੱਕ ਮਕਾਨ ਜ਼ਰੂਰ ਹੋਣਾ ਚਾਹੀਦਾ ਆ
ਹੂ
ਜਿੱਥੇ ਛੁੱਟੀਆਂ ਵਿੱਚ ਬੱਚਿਆਂ ਨੂੰ ਲੈ ਕੇ ਜਾਈਏ ਉੱਥੇ ਉਹ ਨੂੰ ਦਿਖਾਈਏ ਕਿ ਦੇਖੋ ਇਹ ਵੀ ਇੱਕ ਮਤਲਬ ਕੀ ਪਿੰਡ ਹੈਗਾ ਹੈ ਜਿਵੇੰ ਸ਼ਹਿਰ ਕਿੰਨਾ ਟ੍ਰੈਫਿਕ ਹੈ ਕਿੰਨੀ ਗੰਦਗੀ ਹੈ, ਪੇੜ ਪੌਦੇ ਨੀ ਹੈ ਓਹਨੇ ਉੱਥੇ ਕਿਤਨਾ ਸਕੂਨ ਹੈ ਕੋਈ ਟ੍ਰੈਫਿਕ ਨੀ ਹੈ ਕੋਈ ਗੰਦਗੀ ਨੀ ਹੈ ਕਿੰਨੇ ਸਾਰੇ ਪੇੜ ਪੌਦੇ ਹਰਿਆਲੀ ਹੈ ਜੋ ਸਾਡੇ ਲਈ ਬਹੁਤ ਜ਼ਰੂਰੀ ਹੈਗੀ ਹੈ
ਬਿਲਕੁਲ ਬਿਲਕੁਲ ਸਹੀ ਕਹਿੰਦੇ ਪਏ ਹੋ ਬਿਲਕੁਲ ਸਹੀ ਕਹਿ ਰਹੇ
ਬਿਲਕੁਲ ਬਿਲਕੁਲ ਮੈਂ ਤੇ ਇਹੀ ਕਹਿੰਦੀ ਕਿ ਮਤਲਬ ਆਪਣਾ ਘਰ ਹੋਏ ਹੀ ਹੋਏ ਪਿੰਡ ਵਿੱਚ ਭਾਵੇਂ ਸ਼ਹਿਰ ਚ ਆਪਾਂ ਕਰਾਏ ਤੇ ਰਹੀਏ ਕੋਈ ਦਿੱਕਤ ਨੀ ਹੈ
ਹਾਂ
ਪਿੰਡ ਵਿੱਚ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ ਨਾ ਇਹਨਾਂ ਨੂੰ ਕੁਛ ਨੀ ਪਤਾ ਦੇਖੋ ਪੇੜ ਪੌਦਿਆਂ ਦਾ ਮਤਲਬ ਕਿਹੜਾ ਫਰੂਟ ਕੋਈ ਪੇੜ ਤੇ ਆਉਂਦਾ ਕਿ ਕੋਈ ਬੇਲ ਆਉਂਦੀ ਹੈ ਜਾਂ ਕੋਈ ਭੁੰਜੇ ਜ਼ਮੀਨ ਚਝੁੱਕਦੇ ਨੇ ਕੋਈ ਪਰ ਪੈੜ ਤੇ ਉੱਗਦੇ ਇਹਨਾਂ ਨੂੰ ਪਤਾ ਹੀ ਨਹੀਂੀ ਇਹਨਾਂ ਨੂੰ ਖਾਣ ਦਾ ਮਤਲਬ ਇਹਨੂੰ ਪਤਾ ਨੀ ਕਿੱਦਾਂ ਕਿੱਦਾਂ ਹੁੰਦਾ ਹੈ
ਜੀ ਜੀ
ਸ਼ਹਿਦ ਪਿੰਡ ਚ ਲੈ ਕੇ ਜਾਈਏ ਸ਼ਹਿਰ ਤੋਂ ਉਥੇ ਦਿਖਾਈਏ ਕਿ ਦੇਖੋ ਐ ਵਾਲਲਾ ਫਰੂਟ ਐਵੇਂ ਉੱਗਦਾ ਹੈ ਦੇਖੋ ਏਦਾਂ ਵੱਡਾ ਹੁੰਦਾ ਹੈ ਇਹਦੀ ਪੇੜ ਹੈ ਬੇਲ ਆ ਇਹਦਾ ਪੌਦਾਾ ਆ ਗਮਲਾ ਆ
ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਹਮ
ਵੀ ਅਸੀਂ ਕਿੰਦੇ ਹਾਂ ਬੱਚੇ ਨੂੰ ਲੈ ਕੇ ਜਾਣਾ ਚਾਹੁੰਦੇ ਵੀ ਜਨਰੇਸ਼ਨ ਅੱਜ ਚੱਲਦੀ ਉਹਨਾਂ ਨੂੰ ਕੁਛ ਕੁਛ ਆਉਂਦਾ ਹੀ ਨਹੀਂ ਹੈ ਉਹਨੂੰ ਇਹ ਪਤਾ ਆ ਕਿ ਫਾਸਟ ਫੂਡ ਕਿਹੜਾ ਖਾਣਾ ਆ ਚੌਪਸਟਿਕ ਨਾਲ ਖਾਣਾ ਆ ਕਾਟੇ ਵਾਲੇ ਚਮਚ ਨਾਲ ਖਾਣਾ ਆ
ਹਾਂਜੀ ਬਿਲਕੁਲ ਦੇਖੋ ਤੁਸੀਂ ਇਹ ਇਹ ਜਰਨਰੇਸ਼ਨ ਵਾਲੀ ਗੱਲ ਬੜੀ ਵਧੀਆ ਕੀਤੀ ਹੈ ਦੇਖੋ ਜੋ ਅੱਜ ਕੱਲ੍ਹ ਦੀ ਜਨਰੇਸ਼ਨ ਹੈਗੀ ਹੈ ਠੀਕ ਹੈ ਜੀ ਅਗਰ ਮੈਂ ਇਹਨਾ ਦੀ ਗੱਲ ਕਰਾਂ ਤੇ ਮਤਲਬ ਕਿ ਇਹਨਾ ਨੂੰ ਨਾ ਸਾਡੇ ਟੈਮ ਦੇ ਬਾਰੇ ਬਿਲਕੁਲ ਨਹੀਂ ਪਤਾ ਅਗਰ ਮੈਂ ਆਪਣੀ ਗੱਲ ਕਰਾਂ ਨਾ ਜਿਵੇਂ ਅਸੀਂ ਕਾਰਟੂਨ ਦੇਖਦੇ ਸੀ ਠੀਕ ਹੈ ਟੋਮ ਜੈਰੀ ਹੋ ਗਿਆ ਡੋਰੇਮੋਨ ਹੋ ਗਿਆ ਸ਼ੀਨ ਚੈਨ ਹੋ ਗਿਆ ਠੀਕ ਹੈ ਜੀ ਔਰ ਅਸੀਂ ਖੇਲਦੇ ਵੀ ਬੜਾ ਸੀ ਠੀਕ ਹੈ ਜੀ ਗੁੱਲੀ ਡੰਡਾ ਵਗੈਰਾ ਆਪਣੇ ਟਾਈਮ ਚ ਗੁੱਲੀ ਡੰਡਾ ਵਗੈਰਾ ਖੇਡਦੇ ਸੀ ਅੱਜ ਕੱਲ੍ਹ ਦੀ ਜਨਰੇਸ਼ਨ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਬਿਲ ਮਤਲਬ ਪਤਾ ਹੀ ਨਹੀਂੀ ਕੀ ਕ੍ਰਿਕਟ ਵਗੈਰਾ ਕਿਵੇਂ ਖੇਲਦੇ ਨੇ ਠੀਕ ਹੈ ਜੀ ਗੁੱਲੀ ਡੰਡਾ ਕਿਹਨੂੰ ਕਹਿੰਦੇ ਨੇ ਚਿਨਚੈਨ ਕਿਹਨੂੰ ਕਹਿੰਦੇ ਨੇ ਡੋਰੇਮੋਨ ਕਿਹਨੂੰ ਕਹਿੰਦੇ ਨੇ ਬ ਨਾਨੂੰ ਬਸ ਇੱਕ ਚੀਜ਼ ਆਉਂਦੀ ਹੈ ਨਵੀਂ ਜਨਰੇਸ਼ਨ ਨੂੰ ਕਰਨਾ ਹੋਵੇਗਾ ਸਕਰੋਲਿੰਗ ਕਰਨਾ ਬਸ
ਉਹੀ ਗੇਮ ਅਸੀਂ ਬਚਪਨ ਚ ਲੇਡਦੇ ਸੀ ਨਾ ਲੂਕਾ ਮਿੱਚੀ ਹੋ ਗਿਆ ਉਹ ਟਾਇਰ ਵਾਲਾ ਹੋ ਗਿਆ ਹਨਾ ਉਹ ਬੋਲ ਨਾਲ ਗੀਟਿਆਂ ਨੂੰ ਮਾਰਨਾ ਸੱਤ ਗੀਟੇ ਬਣਾ ਕੇ ਉਹਨੂੰ ਕਈ ਪਿੱਠੂ ਵੀ ਕਹਿੰਦੇ ਨੇ ਕੋਈ ਮਤਲਬ ਕਿਤੇ ਨੇ ਕੀ ਕੀ ਕਹਿੰਦੇ ਨੇ
ਜੀ
ਲੋਕ ਬੱਚੇ ਉਹ ਗੇਮ ਤਾਂ ਭੁੱਲ ਹੀ ਰਹੇ ਬਸ ਇੱਕ ਬੈਟ ਬਾਲ ਆ ਵੀ ਲੋਕੀ ਫੋਨ ਤੇ ਖੇਡਦੇ ਜ਼ਿਆਦਾ ਪਸੰਦ ਕਰਦੇ ਹੈ ਅਸਲੀ ਏਥੇ ਨਹੀਂ ਪਰ ਇਹਨਾਂ ਨੂੰ ਪਤਾ ਨਹੀਂ ਹੈ ਇਹ ਨਾ ਜੋ ਅਸੀਂ ਅਸਲੀ ਚ ਖੇਲਦੇ ਹਾਂ ਆਪਣੇ ਹੱਕਾਂ ਨਾਲ ਬੈਟ ਬਾਲ ਖੇਲਦੇ ਹਾਂ ਭੱਜਦੇ ਹਾਂ ਡਾ ਸਰੀਰ ਨੂੰ ਕਿੰਨਾ ਅੱਛਾ ਖੂਨ ਦੌਰਾਨ ਕਰਦਾ ਆ ਸਾਨੂੰ ਸਾਨੂੰ ਹੋਰ ਮਜ਼ਾ ਆਉਂਦਾ ਫੋਨ ਤੋਂ ਫੋਨ ਤੇ ਮੈਂ ਉਥੇ ਦੇਖ ਨਾਦਾ ਨਾ ਹੱਥ ਚਲੋ ਤੇ ਖੇਡੋਗੇ ਭੱਜੋਗੇ ਦੌੜੋਗੇ ਆਊਟ ਵੀ ਹੋਗੇ ਰਨ ਵੀ ਲੌਗੇ ਮਿਲੋਗੇ ਵੀ ਗੱਲਾਂ ਵੀ ਕਰੋ ਕਿਤਨਾ ਮਜ਼ਾ ਆਏਗਾ ਉਹਦੇ ਵਿੱਚ
ਹਾਂਜੀ ਬਿਲਕੁਲ ਪਰ, ਉਹੀ ਗੱਲ ਹੈਗੀ ਨਾ ਕਿ ਬੱਚਾ ਮਤਲਬ ਕਿ ਬੈਠ-ਬੈਠ ਕੇ ਸਭ ਕਰ ਰਿਹਾ। ਠੀਕ ਹੈ ਜੀ ਐਕਟੀਵਿਟੀ ਸਰੀਰ ਦੀ ਤਾਂ ਨੀ ਹੈਗੀ ਨਾ ਅੱਜ ਕੱਲ੍ਹ ਦੇ ਤੁਸੀਂ ਬੱਚਿਆਂ ਨੂੰ ਵੇਖੋ ਸਭ ਦੇ ਪੇਟ ਬਾਹਰ ਆ ਗਿਆ।
ਕੀ ਕਹਿ ਰਹੇ ਹੋ ਤੁਸੀਂ?
ਜੀ ਬਿਲਕੁਲ।
ਉਹ ਤਾਂ ਹੀ ਨੇ ਨਾ ਬੱਚੇ। ਖੇਡਦੇ ਨੀ ਹੈ ਮਾਂ ਬਾਪ ਵੀ ਫੋਨ ਤੇ ਦਿੰਦੇ ਬੱਚੋ ਫੋਨ ਤੇ ਗੇਮ ਖੇਡਲੋ ਤੇ ਉਹ ਆਪ ਆਪਣੇ ਕੰਮ ਲੱਗੇ ਰਹਿੰਦੇ ਉਹਨ ਨੂੰ ਚਾਹੀਦਾ ਹੈ ਕਿ ਮਤਲਬ ਸੰਡੇ-ਸੰਡੇ। ਉਹਨਾਂ ਨੂੰ ਬਾਹਰ ਘੁੰਮਾ ਕੇ ਲਿਆਉਣਾ ਉਹ ਨੂੰ ਨਵੀਂ-ਨਵੀਂ ਐਕਟੀਵਿਟੀਆਂ ਸਿਖਾਉਣ। ਉਨਾਂ ਨੂੰ ਬਾਹਰ ਦੱਸਣ ਕਿ ਦੇਖੋ ਅਸੀਂ ਬ ਬੱਚਿਆਂ ਵਾਲੇ ਗੇਮ ਖੇਡਦੇ ਸੀ ਕਿੰਨਾ ਮਜ਼ਾ ਆ ਰਿਹਾ ਹੈ ਉਹਨਾਂ ਖੇਲਣ ਆਪਣੀ ਛਾਤ ਤੇ ਖੇਲਣ ਭਾਵੇਂ ਉਹ ਦੇ ਘਰ ਦੇਖੋ ਕਿ ਪਾਰਕ ਹੈ ਉੱਥੇ ਖੇਲਣ ਜਾ ਕੇ ਦਿਖਾਣ ਕੇ ਦੇਖੋ ਤੁਸੀਂ ਬ ਬਚਪਨ ਕਿੰਨਾ ਗੇਮ ਖੇਡਿਆ ਕਿੰਨਾ ਮਜ਼ਾ ਹੈ ਇੱਕ-ਦੋ ਵਾਰੀ ਖੇਲਾਂਗੇ ਨਾ ਬੱਚੇ ਅੱਛਾ ਫਿਰ ਆਪ ਖੇਡਣਾ ਮੰਮੀ ਮੈਂ ਨੀ ਖੇਡਣਾ ਫੋਨ ਚ ਮੈਨੂੰ ਬਾਹਰ ਲੈ ਕੇ ਜਾਓ ਸੰਡੇ ਹੈ ਆਜ ਉਹ ਸੰਡੇ ਦਾ ਇੰਤਜ਼ਾਰ ਰਹੇਗਾ ਕਿ ਹਾਂ ਅਜੇ ਐਂਤਵਾਰ ਅਜ ਮੈਂ ਬਾਹਰ ਜਾਣਾ ਆ। ਅੱਜ ਮੈਂ ਫੋਨ ਚ ਗੇਮ ਖੇਡਣਾ ਹੀ ਨੀ ਹੈ।
ਜੀ, ਜੀ- ਜੀ ਸਹੀ ਕਹਿੰਦੇ ਪੇ ਹੋ ਬਿਲਕੁਲ। ਹੂੰ।
ਪੇਰੈਂਟਸ ਨੂੰ ਮਤਲਬ ਮਾਂ-ਪਿਓ ਨੀ ਕਰੇ ਬੱਚਾ ਆ ਕੇ ਜਾਂਦਾ ਕੀ ਜਾਣਾ ਬਾਹਰ ਧੁੱਪ ਦੇ ਵਿੱਚ ਗਰਮੀ ਵਿੱਚ ਘਰ ਬੈਠ ਲੈਪਟੋਪ ਚ ਖੇਡੋ, ਟੀ ਵੀ ਚ ਅੱਜ-ਕੱਲ੍ਹ ਗੇਮ ਚੱਲ ਪਿਆ ਟੀ ਵੀ ਚਲਾਓ। ਫੋਨ ਚ ਖੇਡੋ ਆਪਣਾ ਸਾਰੀ ਦਯਾੜੀ ਏਥੇ ਬਿਤਾ ਦਿੰਦੇ ਨੇ।
ਹਾਂਜੀ ਦੇਖੋ ਅਸੀਂ ਤੇ ਆਪਣੇ ਟੈਮ ਤੇ ਅਸੀਂ ਆਪਣੇ ਟੈਮ ਦੇ ਘੰਟੋ ਮਤਲਬ ਕਿ ਘੰਟੋ ਤੱਕ ਅਸੀਂ ਆਪਣੇ ਘਰ ਦੇ ਬਾਹਰ ਰਹਿੰਦੇ ਸੀ। ਠੀਕ ਹੈ ਜੀ ਸਾਡੀ ਮੰਮੀ ਪਿੱਛੇ-ਪਿੱਛੇ ਦੌੜਦੀ ਰਹਿੰਦੀ ਸੀ ਕਿ ਇਹ ਰੋਟੀ ਖਾ ਲੈ ਰੋ ਰਟੀ ਖਾ ਲੈ ਅਸੀਂ ਤਾਂ ਵੀ ਨਹੀਂ ਖਾਂਦੇ ਸੀ ਮਤਲਬ ਕਿ ਕਈ ਘੰ ਟ ਅਸੀਂ ਆਪਣੇ ਘਰ ਦੇ ਬਾਹਰ ਰਹਿੰਦੇ ਸੀ ਠੀਕ ਹੈ ਪਰ ਅੱਜ- ਕੱਲ੍ਹ ਦੀ ਜਨਰੇਸ਼ਨ ਨਾ ਦੇਖੋ ਥੋੜ੍ਹੀ ਜਿਹੀ ਸੈਂਸੀਟਿਵ ਗੱਲ ਕਰਾਂਗਾ ਮਤਲਬ ਕੀ ਇਹ ਕਿਡਨੈਪਿੰਗ ਵਗੈਰਾ ਦੇ ਕਰ ਕਾਰਨ ਨਾ ਕਈ ਪੇਰੈਂਟਸ ਤਾਂ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਹੀ ਨਹੀਂ।
ਹਾਂਜੀ ਔਹ ਤੇ ਹੈ ਤੇ ਮਤਲਬ ਗਰਮੀ ਦੇ ਵਿੱਚ ਵੀ ਲੋਕ ਸਾਰੇ ਬੱਚ ਬੱਚੇ ਨੇ ਬਾਹਰ ਆਣਾ ਧੁੱਪਰ ਇੰਨੀ ਧੁੱਪ ਹੋਣੀ ਮਾਂ ਪਿਓ ਨੇ ਕਹਿਣੀ ਅੰਦਰ ਆ ਜਾਓ ਸ਼ਾਮੀ ਖੇਡ ਲੈਣਾ ਹੁਣ ਕਿਹੜਾ ਖੇਡ ਰਹੇ ਹੋ ਬੱਚੇ ਸੁਣਦੇ ਹੀ ਨਹੀਂ ਸੀਗੇ ਗਰਮੀਆਂ ਦੇ ਵਿੱਚ ਅਨੇ ਪਸੀਨੋ -ਪਸੀਨੀ ਹੋਏ ਦੇ ਹੋਨੇ ਆਈਸਕ੍ਰੀਮ ਬ ਹਾ ਨਾ ਇੱਕ ਲੈਣੀ ਫਿਰ ਸਭ, ਸਭ ਨੂੰ ਛੇੜ ਪੈ ਜਾਂਦੇ ਕਿ ਹਾਂ
ਜੀ ਬਿਲਕੁਲ ਜੀ।
ਔਹ ਚੱਲਦੇ ਵੀ ਨੀ ਹੈ। ਪਹਿਲੇ ਤੇ ਔਹ ਚੱਲਦਾ ਸੀ ਨਾ ਕੀ ਕਹਿੰਦੇ ਨੇ ਗੋਲੇ ਟਾਈਪ ਦੇ ਰੋਜ਼ ਰੇੜੀ ਵਾਲਾ ਪਾਈ ਆੰਦਾ ਸੀ ਗੋਲੇ ਲੈ ਕੇ
ਹਾਂਜੀ-ਹਾਂਜੀ ਬਰਫ਼ ਦਾ ਗੋਲਾ ਕਹਿ ਰਹੇ ਹੋ?
ਬਿਲਕੁਲ ਬਿਲਕੁਲ ਜ ਕਾਲਾ ਕਟਾ, ਲਾਲ ਆਤਾ ਪਤਾ ਨੀ ਕਿਵੇਂ-ਕਿਵੇਂ ਬਣਾੰਦਾ ਸੀ ਯੈਲੋ
ਹੂੰ ਵੇਖੋ- ਵੇਖ, ਵੇਖੋ ਇਹਂ ਤੁਸੀਂ ਗੱਲ ਬੜੀ ਵਧਿਯਾ ਕੀ ਕੀਤੀ ਹੈ, ਕਿ ਬਰਫ਼ ਦੇ ਗੋਲੇ ਖਾਂਦੇ ਸੀ ਪਰ ਸਾਰੇ ਟੈਮ ਤੇ ਜੋ ਬਰਫ਼ ਦੇ ਗੋਲੇ ਹੁੰਦੇ ਸੀ ਨਾ ਔਹ, ਔਹ ਮਤਲਬ ਕਿ ਅਸਲੀ ਹੁੰਦੇ ਸੀ। ਕੈਮੀਕਲ ਵਗੈਰਾ ਜੋ ਪਾੰਦੇ ਸੀ ਉਹ ਕਲਰ ਵਗੈਰਾ ਔਹ ਨਾ ਥੋੜ੍ਹਾ ਜਿਯਾ ਨੈਚੁਰਲ ਹੁੰਦਾ ਸੀ ਪਰ ਅੱਜ ਦੇ ਟੈਮ ਤੇ ਉਹਨੂੰ ਪਲਾਸਟਿਕ ਹੈਗਾ ਓ ਅੱਜ ਦੇ ਟੈਮ ਤੇ ਪੈ ਸਾ ਬਚਾਣ ਲਈ ਨਾ ਓ ਨਾ ਬੜਾ ਓ ਔਰ ਜੋ ਕਲਰ ਪਾਂਦੇ ਨੇ ਨਾ ਗ੍ਰੀਨ ਬਲਿਊ ਓ ਤਾ ਪਿਯੋਰ ਨਕਲੀ ਹੈਗੇ ਨੇ ਸਾਰੇ ਟੈਮ 'ਚ ਫਿਰ ਵੀ ਅਸਲੀ ਹੁੰਦਾ ਸੀ ਥੋੜ੍ਹਾ ਬੋਤ
ਹੂੰ
ਹਾਂਜੀ ਹੁਣ ਤਾਂ ਮੈਨੇ ਇੰਸਟਾਗ੍ਰਾਮ ਤੇ ਇਹ ਵੀ ਪੜ੍ਹਿਆ ਸੀ ਕਿ ਜੋ ਓ ਬਰਫ਼ ਲੈ ਕੇ ਆਂਦੇ ਨੇ ਓ ਬਰਫ਼ ਉਨਾ ਦੀ ਆਪਣੀ ਨੀ ਹੁੰਦੀ ਪਤਾ ਨੀ ਸ਼ਾਇਦ ਓ ਕਿੱਥੋਂ ਲੈ ਕੇ ਆਂਦੇ ਨੇ ਜੋ ਹੁੰਦਾ ਨਾ ਮੁਰਦਾ ਘਾਰ ਹੁੰਦਾ ਉੱਥੋਂ ਚੁੱਕ ਕੇ ਲਿਆਂਦੇ ਨੇ ਮੈਂ ਤਾਂ ਇਹ ਸੁਣਿਆ ਸੀਗਾ।
ਅੱਛਾ ਜੀ।
ਹਾਂਜੀ।
ਹੈਨਾ ਨਾ ਪੈਲਾ ਵੇਖੋ ਨਾ ਇਕ ਓ ਆਂਦਾ ਸੀ ਬਾਈ ਉਦੇ ਕੋਲੋਂ ਬੱਖਤ ਬਣਵਾਲੋ। ਓ ਮਤਲਬ ਪਤਾ ਨੀ ਕੀ ਹੁੰਦੀ ਸੀਗੀ ਖਾਣ ਨੂ ਇੰਨੀ ਮਿੱਠੀ ਹੁੰਦੀ ਸੀ ਕਲਰ ਫੁਲ ਜੀ ਓ ਦੇ ਕੋਲ ਜੋ ਮਰਜ਼ੀ ਬਣਵਾ ਲੋ ਓ ਵੀ ਅੱਜ ਕੱਲ ਬੰਦ ਹੋ ਚੁੱਕਿਆ। ਹਾਂਜੀ ਬੜੀਆ ਚੀਜ਼ਾਂ ਸ ਅੱਜ ਕਲ ਬੰਦ ਹੋਗੀਆ ਨੇ।
ਹਾਂਜੀ ਚਲੋ ਹਾਂਜੀ ਚਲੋ ਠੀਕ ਹੈ ਜੀ। ਸਤਿ ਸ੍ਰੀ ਅਕਾਲ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗ ਗਿਆ ਮੈਂ ਫੇਰ ਕਦੀ ਗੱਲ ਕਰਾਂਗੇ ਠੀਕ ਹੈ ਜੀ। ਹਾਂਜੀ ਓਕੇ ਜੀ ਸਤਿ ਸ਼੍ਰੀ ਅਕਾਲ।